ਓ
ਹਾਂਜੀ ਸਸਰੀ ਕਾਲ ਜੀ।
ਸਸਰੀ ਕਾਲ ਜੀ ਹੋਰ ਕੀ ਹਾਲ ਨੇ?
ਹਾਂਜੀ ਵਧੀਆ ਜੀ ਤੁਸੀਂ ਸੁਣਾਓ?
ਹਾਂਜੀ-ਹਾਂਜੀ ਵਧੀਆ ਹੋਰ ਕੀ ਕਰ ਰਏ ਸੀ?
ਬਸ ਕੁਛ ਨੀ ਬਸ ਲੇਟੀ ਹੋਈ ਸੀ ਮੈਂ ਲੰਚ ਕੀਤਾ ਸੀ
ਬਸ ਲੰਚ ਕਰਕੇ ਥੋੜੀ, ਸੁਸਤੀ ਜੀ ਆ ਜਾਂਦੀ ਹੈ ਜੇਵੇਂ
ਹਾਂ ਓ ਤੇ ਆਈ ਜਾਂਦੀ ਐ, ਤੁਸੀਂ ਵੀ ਸੋਂਦੇ ਓ ਦੁਪੈਰੇ ਲੰਚ ਕਰਕੇ?
ਹਾਂਜੀ ਸੁ ਆ ਜਾਂਦੀ ਇਕਦਮ ਲੰਚ ਕਰਕੇ ਪਤਾ ਨੀ ਕੀ ਚੱਕਰ ਏ।
ਹਾਂ ਆ ਜਾਂਦ ਮੈਨੂੰ ਵੀ ਆ ਜਾਂਦੀ ਅਸੀਂ ਨਾ ਸ਼ੁਰੂ ਤੋਂ ਸੌਦੇ ਪਏ ਆ ਦੁਪੈਰੇ ਨਾ ਰਾਤੀ ਦੁ ਅ ਸਵੇਰੇ ਨਾਸ਼ਤਾ ਕਰਕੇ ਥੋੜਾ ਲੰਮੇ ਪੈ ਜਾਈਦਾ ਦੁਪੈਰੇ ਰੋਟੀ ਖਾ ਕੇ ਥੋੜੀ ਦੇਰ ਲੰਮੇ ਪੈਨੇ ਸਾਡਾ ਸੇਰ ਪੀੜ ਹੋਣ ਲੱਗ ਜਾਂਦਾ ਨਾ ਲੰਮੇ ਪਈਏ ਤੇ
ਹਾਂ ਓਈ ਨਾ ਹੈਬਿਟ ਹੋ ਜਾਂਦੀ ਐ ਜਿਵੇਂ ਕਿਸੇ ਦੀ ਓਈ ਸਾਬ ਹੋ ਜਾਂਦਾ ਮੈਂ ਵੀ ਲੇਟ ਜਾਂਨੀ ਆ ਦੁਪੈਰੇ ਤੇ ਮੈਂ ਦੇਖੋ ਫੇਰ ਕੰਮ ਵੀ ਤੇ ਕਰ ਰਏ ਨਾ ਅਸੀਂ ਸਵੇਰ ਦਾ।
ਹਾਂ-ਹਾਂ ਓਈ-ਓਈ
ਫੇਰ ਲੰਚ, ਫੇਰ ਥੋੜਾ ਸਰੀਰ ਨੂੰ ਰੈਸਟ ਤੇ ਚਾਈਦ ਚਾਈਦਾ ਈ ਰੈਸਟ ਸ਼ੇਰ ਨੂੰ ਥੋੜਾ
ਹਾਂਜੀ-ਹਾਂਜੀ ਤਾਂ ਈ ਮੈਂ ਵੀ ਲੰਮੇ ਪੈ ਈ ਜਾਂਦੀ ਆ ਰੋਟੀ ਖਾ ਕੇ ਓ ਨੀਂਦਰ ਪੈ ਜਾਂਦੀ ਏ ਦੁ ਪੈਰੇ ਨਾ, ਆਲਸ ਆ ਜਾਂਦੈ। ਮੈਂ ਵੀ ਪੈਂਨੀ ਆ ਲੰਮੇ ਦੁਪੈਰੇ ਰੋ ਰੋਟੀ ਖਾ ਕੇ, ਸ਼ੁਰੂ ਤੋਂ ਆਦਤ ਪਈ ਹੋਏ ਹਾਂ, ਸ਼ੁਰੂ ਤੋਂ ਜੀਨਾਂ ਨੂੰ ਆਦਤ ਪਈ ਹੁੰਦੀ ਏ ਨਾ
ਹਾਂਜੀ।
ਹਾਂ ਜਾਦਾਤਰ ਲੇਡੀਜ਼ ਨੂੰ ਦੇਖੋ ਸਵੇਰ ਦੀ ਕੰਮ ਕਰ ਰਈ ਹੁੰਦੀ ਆਂ ਥੱਕ ਜਾਂਦੀਐ। ਤੇ ਹੋਰ ਏਕ ਟਾਈਮ ਦਾ ਤੇ ਰੈਸਟ ਚਾਈਦਾ ਈ ਐ ਨਾ।
ਬੇਲਕੁਲ ਬੇਲ ਕੁਲ ਓਈ ਸਵੇਰੇ ਕੱਪੜੇ ਧੋਣੇ ਹੁੰਦੇ ਆ ਸਫਾਈਆਂ, ਭਾਂਡੇ ਸਭ ਕੁਝ ਕਰ ਘੁਰ ਕੇ
ਹਾਂਜੀ।
ਹੂੰ, ਬਸ ਮੈਂ ਨਾ ਸੋਚਦੀ ਪਈ ਸੀ ਕੇ ਚੱਲ ਓ ਬਣਾਵਾਂਗੀ ਆ, ਵਾਲ ਨਾ ਬੜੇ ਈ ਝੜਦੇ ਪਏ ਨੇ। ਜੜ ਤੋਂ ਉਤਰਦੇ ਪਏ ਨੇ ਵਾਲ ਹਾਂ ਤੁਹਾਡੇ-ਤੁਹਾਡੇ ਉਤਰਦੇ ਪਏ ਨੇ?
ਹਾਂ ਉ ਦੇਖੋ ਏ ਨਾ ਬਰਸਾਤਾਂ ਦਾ ਜੇੜਾ ਮੌਸ ਹੁੰਦਾ ਨਾ ਜਦੋਂ ਹੁਣ ਦੇਖੋ ਬਰਸਾਤਾਂ ਸ਼ੁਰੂ ਹੋ ਗਈਆਂ ਐ ਦਿਨਾਂ ਚ ਨਾ ਵਾਲ ਆਟੋਮੇ ਏਕ ਨੀ ਸਭ ਤੇ ਐ ਨੀ, ਸਭ ਏਕ ਜਾਣੇ ਦੇ ਸਭ ਤੇ ਈ ਤੁਸੀਂ ਜੇਨੂੰ ਮਰਜ਼ੀ ਪੁੱਛ ਕੇ ਦੇਖ ਲੋ।
ਮੇਰਾ ਤੇ ਪੂਰਾ-ਪੂਰਾ ਸਾਲ ਹੀ ਛੱੜਦੇ ਰਹਿੰਦੇ ਨੇ ਮੈਂ ਤੇ ਬਹੁਤ ਪਰੇਸ਼ਾਨ ਹੈਗੀ ਹ ਹਾਂ, ਪਰ ਹੁਣ ਮੇਰਾ ਥੋੜ੍ਹਾ ਕੰਟਰੋਲ ਹੋ ਗਿਆ ਕਿਉਂਕਿ ਨਾ ਮੈਂ ਹੁਣ। ਤੇਲ ਬਣਾਉਣਾ ਸ਼ੁਰੂ ਕਰਤਾ ਨਾ ਆਪਣਾ ਮੈਂ ਆਪਣਾ ਤੇਲ ਅਤੇ ਸ਼ੈਂਪੂ ਆਪਣਾ। ਘਰ ਹੀ ਬਣਾਉਦੀ ਹਾਂ ਮੈਂ ਬਾਹਰ ਦਿਨ ਯੂਜ ਕਰਦੀ ਮੈਨੂੰ। ਤੇ ਖ਼ਰਾਬ ਵੀ ਕਰਦੇ ਨੇ, ਮੇਰੇ ਵਾਲ ਮੈਂ ਤਾਂ ਆਪ। ਕਰਕੇ ਨਾ ਘਰ ਹੀ ਬਣਾ ਲੈਂਦੀ ਹਾਂ
ਬਾਹਰ ਤੇ ਸੈਂਪੂਆਂ ਚ ਕੈਮੀਕਲ ਹੀ ਹੁੰਦਾ ਹੈ, ਜਿਹੜਾ ਮਰਜੀ ਤੁਸੀਂ ਵਧੀਆ ਲੈ ਲਓ।
ਬਹੁਤ ਕੈਮੀਕਲ ਹੈ। ਮੇਰਾ ਵਾਲ ਨਾ ਜੜ ਤੋਂ ਡੈਮੇਜ ਹੁੰਦੇ ਪਏ ਨੇ ਐਵੇਂ ਝੜਦੇ ਸੀ ਮੇਰੇ ਵਾਲ ਹੁਣ ਥੋੜੇ। ਠੀਕ ਹੋਏ ਨੇ ਪਰ ਹਾਂ।
ਅੱਛਾ ਤੁਸੀਂ ਕਿਹੜਾ ਤੇਲ ਬਣਾਇਆ। ਅੱਛਾ ਸਾਨੂੰ ਵੀ ਦੱਸਦੋ ਕਿਹੜਾ ਤੇਲ ਅਸੀਂ।
ਦੋ -ਚਾਰ ਹਾਂ, ਦੋ -ਚਾਰ ਮਹੀਨੇ ਹੋਏ ਮੈਂ ਆਪਣਾ ਹੀ ਬਣਾਇਆ ਹੋਇਆ ਤੇਲ ਵਰਤ। ਦੀ ਪਈ ਹਾ, ਤੇ ਮੈਨੂੰ ਨਾ ਕਾਫ਼ੀ ਫ਼ਰਕ ਪੈ ਰਿਹਾ ਹਾਂ। ਤੇ ਹਾਂ। ਹਾਂ, ਗੋਲੇ ਦੇ ਤੇਲ ਚ ਹਾਂ। ਗੋਲੇ ਦੇ ਤੇਲ ਚ ਨਾ ਉਹ ਪਾਉਦੀ ਆ, ਮੈਂ ਅਹ ਇੱਕ ਤੇ ਪਿਆਜ ਪਾ ਲੈਂਦੀ ਹਾਂ ਜਿਵੇਂ। ਕੱਟ ਕੇ ਨਾ ਪਿਆਜ ਛੋਟੇ-ਛੋਟੇ ਚੌਪ ਕਰਕੇ। ਹਾਂ ਥੋੜੇ-ਥੋੜੇ, ਹਾਂ ਉਹ ਚੋਪ ਕਰਕੇ। ਪਿਆਜ ਪਾਉਦੇ ਹਾਂ, ਕੜੀ ਪੱਤਾ ਪਾਉਂਦੇ ਹਾਂ, ਮੇਥਰੇ ਪਾਉਦੇ ਹਾਂ।
ਅੱਛਾ-ਅੱਛਾ
ਹਾਂ ਹੋਰ ਕੀ ਪਾਂਨੀ ਹਾ। ਇਹ ਹੀ ਸਭ ਚੀਜਾਂ ਹਾਂ-ਹਾਂ। ਹਾਂਜੀ-ਹਾਂਜੀ ਇਹ ਸਭ ਚੀਜ਼ਾਂ ਪਾ ਕੇ ਨਾ ਮੈਂ ਉਹਨੂੰ ਮਤਲਬ ਜਿ ਮਤਲਬ ਕਾੜਦੀ ਰਹਿੰਦੀ ਹਾਂ ਕਾਫ਼ੀ ਦੇਰ ਤੱਕ ਜ ਸ ਕੁੱਝ ਚੀਜ਼ਾਂ ਸੁੱਕ ਜਾਂਦੀਆਂ ਨਾ ਤੇ ਮਤਲਬ ਤਾਂ ਤੱਕ ਹਾਂ ਉਹ ਨਾ ਕਾਲੀਆਂ ਪੈ ਜਾਂਦੀਆਂ ਸੜ ਜਾਂਦੀਆਂ ਅੰਦਰ ਔਰ ਥੋੜ੍ਹਾ ਐਲੋਵੀਰਾ ਪਾ ਲੈਂਦੀ ਹਾਂ। ਐਲੋਵਰਾ ਜਿਵੇਂ ਸਾਡੇ।
ਜਦੋਂ ਬਣ ਜਾਏ ਉਸ ਤੋਂ ਬਾਅਦ ਹੀ ਪਏਗਾ ਉੱਥੇ ਮੇਰੇ ਖਿਆਲ।
ਹਾਂ ਫਿਰ ਨਹੀਂ ਤੇ ਛਿੱਟਾਂ ਉੱਡਦੀਆਂ ਨਾ ਫਿਰ।
ਹਾਂ-ਹਾਂ।
ਹਾਂ। ਤੇ ਲਾਸਟ ਚ ਪਾਉਂਦੀ ਐਲੋਵੀਰਾ ਬਸ ਥੋੜ੍ਹਾ-ਥੋੜ੍ਹਾ ਟੇਸਟ ਉਹ ਥੋੜ੍ਹਾ-ਥੋੜ੍ਹਾ ਹੋ ਜਾਣਾ ਹੁੰਦਾ।
ਹਾਂ ਉਹਨਾਂ ਦਾ ਫਲੇਵਰ ਆ ਜਾਏ ਵਿੱਚ ਬਈ ਉਨੀ ਦੇਰ ਹੀ ਬੋਇਲ।
ਹਾਂਜੀ-ਹਾਂਜੀ-ਹਾਂਜੀ ਉਹ ਥੋੜਾ ਕਾਲਾ-ਕਾਲਾ ਪੈ ਜਾਣਾ ਤੇਲ ਬਿਲਕੁਲ। ਕਾਲਾ ਹੋ ਜਾਂਦਾ ਹੈ, ਸਭ ਚੀਜ਼ਾਂ ਸੁੱਕ ਜਾਂਦੀਆਂ ਅੰਦਰ ਤੇ ਨਾਲ ਥੋੜੇ ਆਵਲੇ--ਆਵਲੇ। ਹਾਂ ਆਵਲੇ ਪਾ ਲੈਂਦੀ ਹਾਂ, ਤੇ ਰੀਠੇ ਪਾ ਲੈਂਦੀ ਹਾਂ।
ਅੱਛਾ-ਅੱਛਾ।
ਹਾਂ ਇਹ ਸਭ ਚੀਜਾਂ। ਹਾਂ ਇਹ ਸਭ ਚੀਜ਼ਾਂ ਪਾ ਕੇ ਨਾ ਇਹਨਾਂ ਨੂੰ ਬੋਇਲ ਕਰ ਲੈਂਦੇ ਹਾਂ ਅੱਛੇ ਨਾਲ। ਤੇ ਫਿਰ ਮੈ ਉਹਨੂੰ ਨਾ ਥੋੜੇ ਟਾਈਮ ਜਿਵੇਂ ਹਫ਼ਤਾ ਕੁ ਧੁੱਪੇ ਰੱਖ ਦਿੰਦੀ ਆ।
ਅੱਛਾ-ਅੱਛਾ।
ਹਾਂ ਤੇ ਬਸ ਫਿਰ-ਫਿਰ ਬਹੁਤ ਵਧੀਆ ਤੇਲ ਬਣ ਜਾਣਦਾ ਮੇਰਾ ਫਿਰ ਜਦੋਂ ਮੈਂ ਸਿਰ ਵਾਸ਼ ਕਰਨਾ ਹਾਂ ਜਦੋਂ ਮੈਂ ਹੈਡ ਵੋਸ਼ ਕਰਨੀ ਆ ਤਾਂ ਮੈਂ ਲਗਾ ਲੈਂਦੀ ਹਾਂ।
ਅੱਛਾ ਧੋਣ ਤੋਂ ਪਹਿਲੇ ਲਗਾ ਲੈਣਦੇ ਹੋਗੇ ਤੁਸੀਂ ਥੋੜੀ ਚਿਰ ਪਹਿਲੇ।
ਹਾਂਜੀ-ਹਾਂਜੀ ਧੋਣ ਤੋਂ ਪਹਿਲਾਂ ਲਗਾ ਲੈਂਨੀ ਤੇ ਸ਼ੈਂਪੂ 'ਚ ਮੈਂ ਸ਼ੈਪੂ ਮਸਾਜ ਹਾਂ ਮਸਾਜ ਮਸਾਜ ਕਰਲੋ ਭਾਵੇਂ, ਕੋਈ ਗੱਲ ਮਸਾਜ ਤੇ ਕਰਨੀ ਹੁੰਦੀ ਤੇਲ ਲਗਾ ਕੇ
ਹਾਂ ਮਸਾਜ ਕਰਕੇ ਜਾਦਾ ਅਸਰਦਾਰ ਹੋਏਗਾ।
ਬਾਕੀ ਮੈਂ ਫੇਰ ਹੋਰ ਵਾਲਾਂ 'ਚ ਐਲੋਵਰਾ ਲਾਨੀ ਆਂ। ਸਾਡੇ ਨਾ ਐਲੋਵੀਰਾ ਬੋਤ ਲੱਗਾ ਹੋਇਆ ਬੋਤ। ਸਾਡੇ ਘਰ, ਹਾਂ ਤੇ ਮੈਂ ਐਲੋਵੀਰਾ ਮੂੰਹ ਤੇ ਵੀ ਲਾਂਦੀ ਰਹਿੰਦੀ ਆਂ ਵੈਸੇ ਵੈਸੇ ਤੇ ਬਾਕੀ ਮੈਂ ਸਿਰ ਧੋਨ ਤੋਂ ਪਹਿਲਾਂ ਐਲੋਵੀਰਾ ਵੀ ਲਾ ਲੈਂਨੀ ਆ।
ਅੱਛਾ-ਅੱਛਾ।
ਜਿਵੇਂ ਇੱਕ ਹਫ਼ਤੇ 'ਚ ਇੱਕ ਵਾਰੀ ਮੈਂ ਐਲੋਵੀਰਾ ਲਾ ਲਿਆ। ਇੱਕ ਵਾਰ ਮੈਂ ਓ ਵਾਲਾ ਤੇਲ ਲਾ ਲਿਆ, ਤੇਲ ਤੇ ਦੇਖੋ ਲਾਂਦੀ, ਲਾਂਦੀ ਆ ਮੈਂ। ਤੇ ਹੋਰ ਇੱਕ ਓ ਵੀ ਲਾਨੀ ਆਂ ਮੈਂ ਜਿਵੇਂ ਨਾ ਪਿਆਜ਼ ਦਾ ਨਾ ਰੱਸਾ ਕੱਢ ਲੈਂਨੀ ਆਂ ਸਾਰਾ। ਪਿਆਜ ਨੂੰ ਨਾ ਕੱਦੂਕਸ ਕਰਕੇ ਆਂ, ਪਿਆਜ ਨੂੰ ਕੱਦੂਕਸ ਕਰਕੇ ਓਦਾ ਨਾ ਰੱਸਾਂ ਕੱਢ ਕੇ ਤੇ
ਹਾਂ।
ਓ ਲਗਾ ਲੈਂਨੀ ਆ ਜਿਵੇਂ ਅੱਗੇ-ਅੱਗੇ ਨਾ ਜਿਵੇਂ
ਅੱਛਾ-ਅੱਛਾ।
ਅੱਗੇ-ਅੱਗੇ ਲਾਨੀ ਆ ਸਾਰੇ ਸਿਰ 'ਚ ਨੀ, ਥੋੜਾ ਜਿਹਾ ਈ ਨਿਕਲਦਾ ਰਸ ਜਾਦਾ ਥੋੜ੍ਹੀ ਨਿਕਲਦਾ ਤੇ ਜਿੱਥੋਂ-ਜਿੱਥੋਂ ਮੈਨੂੰ ਲੱਗਦਾ ਨਾ ਕਿ ਹਾਂ ਏਥੇ ਜਿੱਥੇ ਗਰੋਥ ਹੋਨੀ ਚਾਹੀਦੀ ਹੋਰ ਤੇ ਮੈਂ ਓਥੇ-ਓਥੇ ਨਾ ਏ ਲੱ
ਹਾਂ, ਹਾਂ ਅੱਜ-ਕੱਲ੍ਹ ਤੇ ਐ ਪਿਆਜ ਵਾਲੇ ਪ੍ਰੋਡਕਟ ਬੜੇ ਆਏ ਦੇ ਨਾ। ਪਿਆਜ਼ ਵਾਲੇ ਸ਼ੈਂਪੂ, ਪਿਆਜ਼ ਵਾਲੇ ਤੇਲ, ਪਿਆਜ਼ ਦਾ ਜਾਦਾ ਹੀ ਹੋ ਗਿਆ ਅੱਜ-ਕੱਲ ਟਰੈਂਡ ਪਿਆਜ਼
ਪਿਆਜ਼ ਵੀ
ਪਹਿਲੇ ਵੇਖਲੋ ਕੋਈ ਨੀ ਸੀ ਸਾਨੂੰ ਪਤਾ ਹੈਗਾ, ਏਨੇ ਸਾਲ ਹੋ ਗਏ ਸਾਨੂੰ ਕੋਈ ਨੀ ਸੀ ਪਤਾ ਵੀ ਪਿਆਜ਼ ਵਿੱਚ ਵੀ ਅੱਛੇ ਹੁੰਦੇ ਨੇ ਵਾਲਾਂ ਵਾਸਤੇ ਇੰਗ੍ਰਿਡੀਂਟਸ। ਐ ਤੇ ਹੁਨ ਈ ਸਾਨੂੰ ਪਤਾ ਲੱਗਿਆ ਐ।
ਹਾਂ ਪਿਆਜ਼ ਵਿੱਚ ਤੇ ਬਹੁਤ ਹੁੰਦਾ। ਹਾਂ ਪਿਆਜ਼ ਵਿੱਚ ਤੇ ਹਰ ਕੋਈ ਲਾਉਂਦਾ ਪਿਆ ਹੁਨ, ਸਭ ਔਰ ਸਭ ਨੂੰ ਰਿਜ਼ਲਟ ਵੀ ਅੱਛੇ ਮਿਲਦੇ ਪਏ ਨੇ ਪਿਆਜ਼ ਲਾ ਕੇ ਨਾ ਸਿਰ ਚ
ਅੱਛਾ-ਅੱਛਾ ਹਾਂ, ਰਿਜ਼ਲਟ ਅੱਛਾ ਆ ਜੇ ਤੇ ਫੇਰ ਐ ਤੇ ਘਰ ਐਸੀ ਚੀਜ਼ ਏ ਜੋ ਹਰ ਘਰ ਚ ਮਿਲ ਜਾਂਦੀ ਏ, ਐ ਤੇ ਕੋਈ ਐਸੀ ਚੀਜ਼ ਵੀ ਨੀ ਐ ਕਿ ਜੋ ਬਾਜ਼ਾਰੋਂ ਲੈਨ ਜਾਣੀ ਐ, ਐ ਤੇ ਤੇ ਸਭ ਦੇ ਘਰ 'ਚ ਹੁੰਦੀ ਏ, ਸਸਤ ਹਾਂ ਸਸਤ ਸਸਤੇ ਦਾ ਸਸਤਾ ਔਰ ਵਧੀਆ ਦਾ ਵਧੀਆ। ਨੁਸਖਾ ਹੈਗਾ ਐ ਤੇ ਵਾਲਾ ਦਾ।
ਬੋਤ ਅੱਛਾ ਨੁਸਖ਼ਾ ਐ। ਮੈਨ ਤੇ ਬੋਤ ਟਾਈਮ ਹੋ ਗਿਆ ਮੈਂ ਤੇ ਹੁਨ ਘਰ ਦੀ ਏਈ ਸਭ ਚੀਜ਼ਾਂ ਅਪਨਾ ਤੇਲ, ਸ਼ੈਂਪੂ ਅਪਨਾ ਘਰ ਬਨਾਂਦੀ ਪਈ ਆ। ਤੁਸੀਂ ਮੰਨੋਗੇ ਏਨੇ ਵਾਲ ਝੜਨ ਲੱਗ ਗਏ ਕਿ ਮੈਂ ਕਿੰਨੇ ਈ ਸ਼ੈਂਪੂ ਬਦਲੇ ਨੇ, ਤੁਸੀਂ ਸੋਚ ਵੀ ਨੀ ਸਕਦੇ, ਮੈਂ ਕਿੰਨੇ ਸ਼ੈਂ ਸ਼ੈਂਪੂ ਬਦਲੇ ਹੋਨਗੇ ਤੇ ਹੁਨ ਮੈਨੂੰ ਥੋੜਾ
ਚੀਜ਼ ਆ, ਹਾਂ, ਆਪਣੇ ਹੱਥ ਦੀ ਬਣਾਈ ਹੋਈ ਜਿਹੜੀ ਚੀਜ਼ ਏ ਨਾ ਉਹਦੀ ਤੇ ਕੋਈ, ਰੀਸ ਨੀ ਹੈਗੀ। ਉਹ ਦੇਖੋ ਨੁਕਸਾਨ, ਅਗਰ ਫਾਇਦਾ ਨੀ ਹੋ ਰਿਹਾ ਨਾ, ਤੇ ਨੁਕਸਾਨ ਵੀ ਨੀ ਕਰੇਗੀ ਉਹ ਚੀਜ਼।
ਹਾਂ ਬਸ ਐਹੀ ਗੱਲ ਐ, ਬਸ ਐਹੀ ਗੱਲ ਐ। ਕਿ ਨੁਕਸਾਨ ਨੀ ਕਰੇਗੀ, ਭਾਵੇਂ ਮਨੂੰ ਫਾਇਦਾ ਨਾ ਦੲਏ ਨੁਕਸਾਨ ਨੀ ਕਰਦੀ। ''ਮੈਂ ਇਹੋ ਜਿਹੀ ਚੀਜ
ਔਰ ਐਸੀ ਗੱਲ ਨਹੀਂ ਐ ਕਿ ਫਾਇਦਾ ਨਹੀਂ ਦੇਗੀ। ਸਭ ਚੀਜ਼ਾਂ ਅੱਛੀਆਂ ਹੈਗੀਆਂ, ਹਾਂ। ਪਰ ਦਿਲ ਚ ਐਤੇ ਨੀ ਨਾ ਆਏਗਾ ਕੀ, ਵਾਲ ਹੋਰ ਖਰਾਬ ਨਾ ਹੋ ਜਾਣ।
ਹਾਂ, ਉਹੀ ਨਾ। ਹੁਣ ਨਵਾਂ ਸ਼ੈਂਪੂ ਵੀ ਯੂਜ ਕਰਦੇ ਆਂ, ਡਰ-ਡਰ ਕੇ ਯੂਜ ਕਰਦੇ ਹਾਂ ਅਸੀਂ ਪਤਾ ਨੀ ਕੀ ਹੋਏਗਾ, ਵਾਲ ਚੜਨ ਨਾ ਹੈਨਾ, ਤੇ ਸ਼ੈਂਪੂ ਵੀ ਮੈਂ ਘਰ ਹੀ ਬਣਾ ਲਿਆ ''ਮੈਂ ਸ਼ੈਂਪੂ ਵੀ ਉਈ, ਆਵਲੇ ਪਾ ਅ ਰੀਠੇ ਪਾਂਨੀ ਆਂ। ਸ਼ਿਕਾਕਾਈ ਪਾਂਨੀ ਆਂ, ਤੇ ਨਾਲ ਇੱਕ ਓ ਜਿਹੜੀ ਛੋਟੀ-ਛੋਟੀ ਹੁੰਦੀ ਨੀ ਏ, ਉਹ ਚਾਕ ਕਰਨ ਵਾਲੀਆਂ ਹੁੰਦੀਆਂ।
ਰੀਠੇ ਹੁੰਦੇ ਨੇ ਉਹ, ਸਾਬਣ ਵਾਕਣ ਦੇ।
ਹਾਂ-ਹਾਂ, ਓਹੀ, ਹਾਂ-ਹਾਂ-ਹਾਂ ਐ-ਐ ਤਿੰਨ ਚੀਜ਼ਾਂ ਨਾਲ ਮੈਂ ਬਣਾ ਲੈਂਨੀ ਆਂ ਸ਼ੈਂਪੂ ਪਾਣੀ ਪਾਕੇ ਰੱਖ ਦਿੰਨੀ ਹਾਂ।
ਹਾਂ, ਲੋਹੇ ਦੇ ਭਾਂਡੇ'ਚ। ਤੇ ਹੁੰਦੇ ਹਨਾ।
ਹਾਂ, ਲੋਹੇ ਦੇ ਹਾਂਜੀ-ਹਾਂਜੀ ਲੋਹੇ ਦੇ ਭਾਂਡੇ'ਚ। ਦੂਜੇ ਭਾੰਡੇ'ਚ ਹੋ ਗਏ ਘੱਟ ਫਾਇਦਾ ਕਰੇਗੀ ਹਾਂ, ਓਹੀ ਨਾ। ਤੇ ਫੇਰ ਉਹ ਫੇਰ ਵਾਲ ਵੀ ਮੇਰੇ ਨਾ ਵਿੱਚ-ਵਿੱਚ ਚਿੱਟੇ ਹੋਗੇ ਸੀ, ਤੇ ਹੁਣ ਉਹ ਨਾ ਥੋੜੇ ਠੀਕ ਹੋ ਗਏ ਨੇ, ਮਤਲਬ ਕਾਲੇ ਹੋਣੇ ਸ਼ੁਰੂ ਹੋ ਗਏ ਨੇ।
ਹਾਂ, ਐ ਤੇ ਬੜਾ ਪੁਰਾਣਾ ਹੈਗਾ ਜੇ, ਨੁਸਖ਼ਾ, ਆਮਲੇ, ਸ਼ਿਕ ਭਾਈ ਵਾਲਾ ਤੇ ਆ ਤੇ, ਏ ਤੇ ਸਦੀਓ ਪੁਰਾਣਾ। ਸਦੀ, ਐ ਭੈਣ ਜੀ, ਬਸ ਕੀ ਤਰਾਂ, ਆਲਸ ਆਪਣੇ ਵਾਸਤੇ ਤੇ ਦੇਖੋ, ਆਪਣੇ ਵਾਸਤੇ ਤੇ ਹੈਹੀ ਨੀ ਨਾ। ਸਾਰਾ ਦਿਨ ਬਸ ਬੱਚਿਆਂ ਦੇ ਆਰੇ ਲੱਗੇ ਰਵੋ, ਬੱਚਿਆਂ ਨੂੰ ਐ ਕਰਦੋ, ਬੱਚਿਆਂ ਦਾ ਐ ਕਰਦੋ। ਆਪਣੇ ਉੱਤੇ ਧਿਆਨ ਕਿੱਥੇ ਦਿੱਤਾ ਦਿੱਤਾ ਜਾਂਦਾ ਏ, ਅਪਣੇ ਵਾਸਤੇ ਤੇ ਹੈਹੀ ਨਹੀਂ ਏ, ਇਹ ਸਮੇਂ ਸਾਡੇ ਕੋਲ। ਬਈ ਅਸੀਂ ਆਪਣੇ ਬਾਲਾਂ ਦੀ ਕੇਅਰ ਕਰ ਲੀਏ, ਆਪਣੀ ਸਕਿੰਨ ਦੀ ਕੇਅਰ ਕਰ ਲੀਏ, ਸਾਨੂੰ ਤੇ ਆਂਦਾ ਹੈ ਉਹ ਉਹਨੂੰ ਰੋਟੀ ਦੇ ਦੀਏ ਹੂਣ, ਉਹਨੂੰ ਰੋਟੀ ਦੇ ਦਈਏ, ਉਹਦੇ ਕੱਪੜੇ ਪ੍ਰੈਸ ਕਰਦਾ। ਉਹਦੇ ਕੱਪੜੇ ਧੋਦਾਂ, ਇਹ ਸਫ਼ਾਈ ਕਰਲਾਂ। ਆਪਣਾ ਕਿੱਥੇ ਧਿਆਨ ਦਿੰਦੇ ਆਂ, ਅਸੀਂ ਲੋਕ।
ਉਹ ਤੇ ਹੈ, ਪਰ ਮੇਰੇ ਤੇ ਬਹੁਤ ਝੜਨ ਲੱਗਗੇ ਸੀ, ਮੈਂ ਕਿਹਾ ਹੁਣ ਮੈਨੂੰ ਕੇਅਰ ਕਰਨੀ ਪਏਗੀ ਬਈ।
ਅੱਛੀ ਗੱਲ ਏ, ਅਪਣੀ ਕੇਅਰ ਕਰਨੀ ਚਾਹੀਦੀ ਏ, 'ਮੈਂ ਤੇ ਖੁੱਦ ਕਰਨੀ ਆਂ, ਕੇਅਰ ਕਰਨੀ ਚਾਹੀਦੀ ਏ। ਕੰਮ ਤੇ ਸਾਰੀ ਉਮਰ ਹੀ ਨੀ ਖਤਮ ਹੁੰਦੇ ਅਪਣਾ, ਮਤਲਬ ਆਪਣੀ ਹੈਲਥ ਅਪਣੀ ਹੈਲਥ ਔਰ ਅਪਣੀ ਬੋਡੀ ਦਾ ਧਿਆਨ ਤੇ ਰੱਖਣਾ ਹੀ ਚਾਹੀਦਾ, ਉਹਦਾ ਤੇ ਸਮੇਂ ਨਿਕਾਲਣਾ ਹੀ ਚਾਹੀਦੈ।
ਹੂੰ, ਬਸ ਤਾਂ ਹੀ ''ਮੈਂ ਕਿਹਾ ਹੁਣ ਮਨੂੰ ਟਾਈਮ ਦੇਣਾ ਪਏਗਾ ਆਪਣੇ ਵਾਲਾਂ ਨੂੰ, ਬਈ ਵਾਲ ਵੀ ਹੋਣੇ, ਅੱਛੀ ਗਰੋਥ ਹੋਣੀ ਚਾਹੀਦੀ ਸੋਹਣੇ ਲੱਗਦੇ ਨੇ ਵਾਲ।
ਹਾਂਜੀ ਵਾਲ ਵੀ ਅੱਛੇ ਹੋਣੇ ਚਾਹੀਦੇ ਆ ਆਪਣੇ ਮਨ ਨੂੰ ਖੁਸ਼ੀ ਮਿਲਦੀ ਹੈ ਆਪਣੇ ਬਾਲ ਦੇਖ ਕੇ, ਅੱਛੇ ਬਾਲ ਹੋਣ ਤੇ
ਚਲੋ ਠੀਕ ਹੈ ਫਿਰ ਹਾਂਜੀ, ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ
ਠੀਕ ਹੈ ਜੀ ਸਤਿ ਸ਼੍ਰੀ ਅਕਾਲ